ਹੈਲੋ।
ਹੈਲੋ ਹਾਂਜੀ, ਭੈਜੀ ਸਸਰੀ ਕਾਲ।
ਸਛੀ ਕਾਲ ਜੀ ਹੋਰ ਕੀ ਹਾਲ ਜੇ?
ਵਧੀਆ- ਵਧੀਆ ਤੁਸੀਂ ਸੁਣਾਓ?
ਬਸ ਵਧੀਆ ਜੀ ਅੱਜ ਕਿੱਦਾਂ ਯਾਦਕ ਹਾਂਜੀ, ਕੁਛ ਨੀ ਬਸ ਬੈਠੇ ਹਾਂ ਅਸੀਂ ਜੀ।
ਅੱਛਾ -ਅੱਛਾ। ਬੋਤ ਵਧੀਆ ਹੋਰ, ਕੀ ਕੀਤਾ ਤੁਸੀ ਪੂਰੇ ਦਿਨ?
ਅੱਜ ਮੈਂ ਜੀ ਸਵੇਰੇ ਮੈਂ ਪੈਲਾਂ ਉੱਠਿਆ ਠੀਕ ਆ ਜੀ ਫੇਰ ਮੈਂ ਨਹਾਤਾ ਧੋਤਾ ਜੀ, ਫੇਰ ਮੈਂ ਗੁਰਦੁਆਰੇ ਚਲਾ ਗੇਆ। ਗੁਰ ਹਾਂਜੀ। ਗੁਰਦੁਆਰੇ ਮੈਂ ਜੀ ਫਿਰ ਭਾਂਡਿਆਂ ਦੀ ਸੇਵਾ ਕਰ ਲਈ ਥੋੜੀ ਬੌਤੀ।
ਹਾਂਜੀ -ਹਾਂਜੀ ਬੋ
ਠੀਕ ਆ ਜੀ ਹਾਂਜੀ -ਹਾਂਜੀ -ਹਾਂਜੀ ਕਰਨੀ ਚਾਹੀਦੀ ਏ। ਸੇਵਾ ਕੀਤੀ ਸੇਵਾ ਹਾਂਜੀ, ਸੇਵਾ ਕਰਕੇ ਫੇਰ ਮੈਂ ਉੱਥੇ ਅੰਦਰ ਦਰਬਾਰ ਚ ਜਾ ਕੇ ਬੈ ਗਿਆ।
ਹਾਂਜੀ -ਹਾਂਜੀ।
ਥੋੜਾ ਬੋਤਾ ਕੀਰਤਨ ਸੁਣਿਆ ਠੀਕ ਆ ਜੀ, ਫੇਰ ਮੈਂ ਥੋੜੀ ਕ ਅੱਧੇ ਘੰਟਾ ਮੈਂ ਅੰਦਰ ਬੈਠਾ। ਤੇ ਫਿਰ ਮੈਂ ਬਾਰ ਆ ਗਿਆ। ਬਾਰ ਆ ਕੇ, ਹਾਂਜੀ- ਬਾਰ ਆ ਕੇ ਮੈਂ ਲੰਗਰ ਪਾਣੀ ਛਕਿਆ ਉੱਥੇ ਹੈਗਾ ਸੀ। ਤੇ ਫੇਰ ਮੈਂ ਘਰ ਆਇਆ।
ਹਾਂਜੀ -ਹਾਂਜੀ ਬੋਤ ਵਧੀਆ ਆਪਣੇ ਦਿਨ ਦੀ ਸ਼ੁਰੂਆਤ ਸਾਨੂੰ ਗੁਰਦੁਆਰੇ ਤੋ ਈ ਕਰਨੀ ਚਾਹੀਦੀ ਏ।
ਹਾਂਜੀ -ਹਾਂਜੀ ਏ ਤੇ ਹੈ ਜੀ, ਤੇ ਫਿਰ ਮੈਂ ਆਇਆ, ਮੈਂ ਫਿਰ ਥੋੜੇ ਬੌਤੇ ਚਾਅ ਪੀਣੀ ਸੀ ਮੈਂ ਚਾਹ ਪੀਤੀ। ਪੱਗ ਬ ਬੰਨੀ ਤੇ ਮੈਂ ਫਿਰ ਆਪਣੇ ਕੰਮ ਤੇ ਚਲ ਗਿਆ ਰੋਟੀ, ਵਗੈਰਾ ਤੇ ਚਾਅ ਪੀ ਕੇ।
ਅੱਛਾ ਛਾ -ਛਾ ਬੋਤ ਵਧੀਆ, ਹੋਰ। ਹੋਰ ਕੀ ਕੀ ਬਣਿਆ ਸੀ ਤੁਸੀਂ ਅੱਜ?
ਅੱਜ ਜੀ ਅਸੀਂ ਬਣਾਈ ਸੀ ਦਾਲ।
ਵਧੀਆ ਜੀ ਵਧੀਆ ਦਾਲ ਜਹੜੀ ਏ ਨਾ ਗਰਮੀਆਂ ਦੇ ਸਾਨੂੰ ਹਲਕਾ ਖਾਣਾ ਹੀ ਖਾਣਾ ਅੱਛਾ ਲੱਗਦਾ।
ਹਾਂਜੀ ਏ ਤੇ ਬਿਲਕੁਲ ਸ ਗਰਮੀ ਬੋਤ ਹੋ ਰਹੀ ਹੈ ਇਸ ਕਰਕੇ ਹਾਂਜੀ
ਹਾਂਜੀ -ਹਾਂਜੀ।
ਬਸ ਫਿਰ ਮੈਂ ਕੰਮ ਤੋਂ ਆਇਆ ਕੰਮ ਤੋਂ ਆ ਕੇ ਫਿਰ ਮੈਂ ਘਰ ਇੱਕ ਘੰਟਾ ਬੈ ਠਾ ਇੱਕ- ਡੇਢ ਘੰਟਾ, ਫਿਰ ਮੈਂ ਗੁਰਦੁਆਰੇ ਚੱਲ ਗਿਆ ਸ਼ਾਮ ਨ
ਅੱਛਾ -ਅੱਛਾ। ਬਹੁਤ ਵਧੀਆ ਬੋ ਤੁਸੀਂ ਰੋਜ਼ ਸਵੇਰੇ ਸ਼ਾਮੀ ਗੁਰਦੁਆਰੇ ਜਾਂਦੇ ਓ ਬਹੁਤ ਵਧੀਆ ਗੱਲ ਏ।
ਹਾਂਜੀ -ਹਾਂਜੀ ਰੋ ਜੀ।
ਰੈਗੂਲਰਲ ਮੈਂ ਜਾਂਦਾ ਮੇਰੇ ਨਾਲ ਇੱਕ ਮੇਰਾ ਦੋਸਤ ਹੈਗਾ ਮੇਰਾ। ਓ ਵੀ ਜਾਂਦਾ ਹੈਗਾ।
ਬਹੁਤ ਵਧੀਆ ਜੀ, ਬਹੁਤ ਵਧੀਆ ਸ਼ਾਨ। ਤੇ ਟਾਈਮ ਵੀ ਨਹੀਂ ਮਿਲ ਪਾਉਂਦਾ। ਬਹੁਤ ਵਧੀਆ ਗੱਲ ਏ ਤੁਸੀਂ ਬੜੇ। ਬਈ। ਕਰਮਾਂ ਵਾਲੇ ਉਹ ਤੁਸੀਂ ਰੋਜ਼ ਗੁਰਦੁਆਰੇ ਜਾਂਦੇ ਹੋ।
ਦੇਖੋ ਜੀ, ਇਹ ਟਾਈਮ ਕੱਢਣਾ ਪੈਂਦਾ ਜੀ। ਜ਼ਿੰਦਗੀ 'ਚ ਵਿੱਚ ਸ ਰੁਝੇਵੇਂ ਹੈਗੇ ਜੀ। ਅਸੀਂ ਜ਼ਿੰਦਗੀ ਦੇ ਵਿੱਚ ਫਸੇ ਹੋਏ ਹਾਂ, ਕੰਮ ਉੱਤੇ ਕੰਮ ਪਈ ਜਾ ਰਿਹਾ ਸਾਨੂੰ, ਸਾਨੂੰ ਟਾਈਮ ਨਹੀਂ ਹੈਗਾ।
ਹਾਂਜੀ ਸਹੀ ਗੱਲ ਹੈ ਜੀ। ਆਪਾਂ ਜੇ ਪਰਮਾਤਮਾ ਨੂੰ ਸਾਨੂੰ ਕਹਿੰਦੇ ਨੇ ਰੋਜ਼ ਦੇ ਸਾਨੂੰ ਪਰਮਾਤਮਾ ਨੂੰ ਚੌਵੀ ਘੰਟੇ ਜੋ ਤੁਸੀਂ ਪੰਜਾਹ ਮਿੰਟ ਘੱਟੋ -ਘੱਟ ਸਾਨੂੰ ਰੱਬ ਬਸ
ਹਾਂਜੀ-ਹਾਂਜੀ ਇਹ ਤੇ ਹੈ ਜੀ, ਬਾਕੀ ਦੇਖੋ ਜੀ, ਚੌਵੀ ਘੰਟਿਆਂ ਵਿਚ ਪੰਜਾਹ ਮਿੰਟ ਆਪਾਂ ਜੇ ਰੱਬ ਨੂੰ ਦੇ ਵੀ ਦੇਵਾਂਗੇ ਤਾਂ ਕੋਈ ਮਾੜੀ ਗੱਲ ਨਹੀਂ ਹੈ।
ਹਾਂਜੀ-ਹਾਂਜੀ ਸਹੀ ਗੱਲ ਹੈ ਜੀ ਬਿਲਕੁਲ।
ਆਪਾਂ ਵੇਸਟ ਕਰ ਹੀ ਰਹੇ ਹਾਂ ਨਾ ਘੁੰਮ ਫਿਰ ਕੇ
ਜੀ-ਜੀ ਸਹੀ ਗੱਲ ਹੈ, ਪੂਰਾ ਇੱਧਰ- ਉੱਧਰ ਸਭ ਤੋਂ ਜ਼ਿਆਦਾ ਟਾਈਮ ਜੇ ਅਸੀਂ ਆਪਣਾ ਫੋਨ ਚਲਾਣ 'ਚ ਵੇਸਟ ਕਰ ਰਹੇ ਆ। ਹਨਾ? ਹਾਂਜੀ-ਹਾਂਜੀ।
ਬਸ ਮੈਂ ਤੇ ਇਹੋ ਕਹਿੰਦਾ ਵੀ ਚਲੋ ਜੇ ਮੈਂ ਜਾਂਦਾ ਵਾ ਤੇ ਮੈਂ ਗੁਰਦੁਆਰੇ ਨਾਲ ਲੱਗਾ ਰਵਾਂ। ਵੀ ਮੇਰਾ ਇਹ ਨਾ ਹੋਵੇ ਵੀ ਛੁੱਟ ਜੇ ਗੁਰਦੁਆਰੇ ਜਾਣਾ ਪਰ ਇਹ ਕਦੀ ਨਾ ਹੋਵੇ। ਮੈਂ ਜਾਂਦਾ ਵਾਂ ਤੇ ਚਲੋ ਬਹੁਤ ਵਧੀਆ ਵਧੀਆ ਵਾ ਮੈਂ ਜਾ ਮੈਂ ਆਪਣੇ ਨਾਲ ਇੱਕ ਮੁੰਡਾ ਲੈ ਕੇ ਜਾਂਨਾ ਵਾਂ, ਉਹ ਵੀ ਮੇਰੇ ਨਾਲ ਜਾਣ ਨੂੰ ਤਿਆਰ ਤਿਆਰ ਹੋ ਜਾਂਦਾ ਜਾਣ ਨੂੰ, ਕਹਿੰਦਾ, ਚਲੋ ਜੀ ਚਲੋ ਭਾਜੀ।
ਹਾਂਜੀ। ਸਹੀ ਗੱਲ ਏ ਜੀ। ਬਹੁਤ ਵਧੀਆ ਤੁਹਾਡੀ ਸੋਚ ਅੱਛੀ ਏ।
ਹਾਂਜੀ-ਹਾਂਜੀ। ਪਤਾ ਕੀ ਗੱਲ ਹੈ ਜੀ ਇਹ ਦੇਖੋ, ਟਾਈਮ ਤੇ ਹਾਨੂੰ ਵੀ ਨਈ ਮਿਲਦਾ ਜੀ, ਇਹ ਬਸ ਕੱਢਣਾ ਪੈਂਦਾ ਜੀ, ਥੋੜਾ ਜਿਹਾ।
ਸਹੀ ਗੱਲ ਹੈ ਜੀ, ਜਿੱਦਾਂ ਜਿਹੜਾ ਬੰਦਾ ਸੋਚ ਜਗਾ ਕਿ ਅਸੀਂ ਇਹ ਟਾਈਮ ਕੱਢਣਾ ਹੀ ਕੱਢਣਾ, ਜੀ ਉਹ ਤੇ ਆਪਣੀ ਜ਼ਿੰਦਗੀ 'ਚ ਬੋਤ ਹਜੇ ਕਾਮਯਾਬ ਏ।
ਹਾਂਜੀ ਏ ਤੇ ਹੈ ਜੀ, ਹਾ ਨੂੰ ਦੇਖੋ ਟੈਮ ਕੱਢਨਾ ਪੈਂਦੈ। ਦੇਖੋ ਆਪਾ ਰੱਬ ਲਈ ਟੈਮ ਕੱਢਨਾ ਏ, ਕਿਦੇ ਲਈ ਕੱਢਨੈ
ਹਾਂਜੀ, ਹਾਂਜੀ ਕਿਦੇ ਲਈ, ਜੋ ਸਾਨੂੰ ਦੇ ਰੇਐ, ਹਨਾ?
ਜੀ ਹਾਂਜੀ, ਰੱਬ ਤੋਂ ਵੱਡਾ ਵੀ ਕੋਈ ਹੈਗਾ ਜੇ?
ਹਾਂਜੀ, ਹਾਂਜੀ ਰੱਬ ਤੋ ਵੱਡਾ ਤੇ ਸਾਨੂੰ ਤੇ ਹਰ ਵਕਤ - ਪਰਮਾਤਮਾ ਦਾ ਸ਼ੁਕਰ ਈ ਕਰਨਾ ਚਾਹੀਦੈ ਕਿਓਕਿ ਓਦੇ
ਹਾਂਜੀ, ਹੈਲੋ।
ਹਾਂਜੀ, ਹਾਂਜੀ।
ਹਾਂਜੀ, ਹਾਂਜੀ। ਹਾਂਜੀ ਹਾਂ, ਸ਼ੁਕਰ ਈ ਕਰਨਾ ਚਾਹੀਦਾ ਜੀ।
ਬਿਲਕੁਲ-ਬਿਲਕੁਲ।
ਹਾਂਜੀ। ਜਿਨਾਂ ਨੇ ਸਾਨੂੰ ਹਰ ਮਤਲਬ ਹਰ ਚੀਜ਼ ਲਈ ਕਾਮਯਾਬ ਬਣਾਇਆ ਵੀ, ਕਾਬਲ ਬਣਾਇਆ ਵੀ ਤੁਸੀਂ ਇਹ ਚੀਜ਼ ਕਰ ਸਕਦੇ ਹੋ ਜੀ। । ਸਾਨੂੰ ਜੇ ਇੱਥੋਂ ਤੱਕ ਪਹੁੰਚਾਤਾ ਹੈ। ਸਾਡੇ ਮਾਲਕ ਦੀ ਕਿਰਪਾ ਹੈ ਜੀ।
ਜੀ, ਜੀ, ਜੀ ਬਿਲਕੁਲ ਜੀ ਬਿਲਕੁਲ, ਮਾਲਕ ਦੀ ਕਿਰਪਾ ਤੋਂ ਬਗੈਰ
ਹਾਂਜੀ-ਹਾਂਜੀ, ਹੋਰ ਤੁਸੀਂ ਕੀ ਤੁਹਾਡੇ ਤੁਸੀਂ ਪੂਰੇ ਦਿਨ 'ਚ ਕੀ ਕਰਦੇ ਜੇ?
ਹਾਂਜੀ ਜੀ, ਬਸ ਜੀ ਅਸੀਂ ਸਵੇਰੇ ਉੱਠ ਜਾਈਦਾ। ਨਾ ਧੋਕੇ ਪਹਿਲੇ ਤਾਂ ਸਭ ਤੋਂ ਪਹਿਲੇ ਹਾਂ ਅਹ ਨਹਾ ਧੋਕੇ ਅਸੀਂ ਪਾਠ ਕਰੀ ਦਾ ਫੇਰ ਜੀ ਅਸੀਂ ਪਰ ਬੱਚਿਆਂ ਵਾਸਤੇ ਟਿਫਨ ਟੂਫਨ ਬਣਾਈ ਦਾ ਜੇ ਫਿਰ ਜੀ ਸਾਰਾ ਦਿਨ ਤਹਾਨੂੰ ਪਤਾ ਹੈ ਕੰਮ ਜੀ ਹੀ ਨਿਕਲ ਜਾਂਦਾ ਐ।
ਅੱਛਾ ਜੀ, ਮਤਲਬ ਤੁਸੀ ਜੋਬ ਵਗੈਰਾ ਨੀ ਕਰਦੇ।
ਹਾਂਜੀ-ਹਾਂਜੀ।
ਅੱਛਾ, ਠੀਕ ਐ, ਚਲੋ ਠੀਕ ਆ, ਓ ਘਰ ਵੀ ਚ ਸਾਰਾ ਟਾਈਮ ਨਿਕਲ ਜਾਂਦਾਂ ਜੀ, ਜੋਬ ਕਿੱਥੋਂ ਕਰਨੀ ਆ ਨਾ ਜੀ। ਬੱਚੇ ਵਗੈਰਾ ਸਕੂਲ ਭੇਜਨੇ ਹੁੰਦੇ ਨੇ, ਫੇਰ ਸਕੂਲ ਤੋ ਆਨਾ ਓਨਾਂ ਨੇ।
ਸਬਸੇ ਵੱਡੀ ਜੋਬ ਜੀ ਸਾਡੇ ਘਰ ਬੱਚੇਆ ਨੂੰ ਹੀ ਪਾਲਨਾ ਈ ਜੋਬ ਏ ਜੀ।
ਹਾਂਜੀ, ਹਾਂਜੀ ਏ ਤੇ ਹੈਈ, ਜੇ ਆਪਾ ਜੋਬ ਤੇ ਲੱਗ ਜਾਂਗੇ ਤੇ ਘਰਦਿਆ ਨੂੰ ਕਿੰਨੇ
ਜੀ, ਜੀ, ਬਿਲਕੁਲ ਜੀ ਬਿਲਕੁਲ ਓ ਕੀ ਫੈਦਾ ਜੀ।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
ਜੀ ਜੇ ਅਸੀ ਨੌਕਰੀ ਤੇ ਜਾ ਰੇ ਆਂ ਜੇ ਪਿੱਛੋਂ ਸਾਡਾ ਪਰਿਵਾਰ ਭੁੱਖਾ ਐ ਸਾਨੂੰ ਓ ਕੀ ਫੈਦਾ ਐ ਹੈਨਾ।
ਹਾਂਜੀ, ਕਮੋਨ
ਓ ਕਮੋਨ ਦਾ ਕੋਈ ਫੈਦਾ ਨੀ ਏ, ਹਨਾ। ਮੈਨੂੰ ਮੈਂ ਬਈ ਹੁਨ ਸੋਚਦੀ ਆਂ ਕਿ ਜੇ ਸਾਡਾ ਦੇਖੋ ਏਕ ਗੱਲ ਏ ਜੇ ਅਸੀ ਪਾਠ ਕਰ ਰੇਆ, ਹਨਾ ਤੇ ਸਾਡਾ ਕੋਈ ਬਜ਼ੁਰਗ ਏ, ਓ ਸਾਡੇ ਓ ਦੋਧ, ਚਾ ਕੋਛ ਮੰਗ ਰੇਆ, ਅਸੀ ਓਨੂੰ ਨੀ ਦੇ ਰੇ ਪਰ ਅਸੀ ਕੈ ਰੇਆਂ ਅਸੀ ਪਾਠ ਕਰਨਾ, ਅਸੀ ਤੇ ਪਾਠ ਕਰਨਾ ਪਰ ਮੇਰਾ ਕਹਨਾ ਤੁਸੀ ਪੈਲੇ ਉਨਾਂ ਨੂੰ ਦੇ ਦੋ, ਫੇਰ ਤੁਸੀ ਆਰਾਮ ਨਾਲ ਪਾਠ
ਹਾਂਜੀ, ਹਾਂਜੀ, ਹਾਂਜੀ, ਹਾਂਜੀ। ਹਾਂਜੀ-ਹਾਂਜੀ, ਹੋਰ
। ਜੀ ਬੋਤ ਵਦੀਆ, ਆਨਾ ਤੁਸੀ ਬੋਤ ਟਾਈਮ ਹੋ ਗਿਆ ਤਾਨੂੰ ਏੱਥੇ ਆਏ ਹੋਏ।
ਹਾਂਜੀ, ਹਾਂਜੀ, ਆਵਾਂਗੇ, ਆਵਾਂਗੇ। ਹਾਂਜੀ।
ਮੈਂ ਤੈਨੂੰ ਦੇਖਿਆਂ ਮੇਰੇ ਖਿਆਲ ਪੰਜ ਛੇ ਮਹੀਨੇ ਹੋ ਹੀ ਗਏ ਹੋਨੇ ਨੇ ਆਏ ਹੋਏ।
ਹਾਂਜੀ ਪੰਜ-ਛੇ ਮਹੀਨੇ ਤੇ ਹੋ ਹੀ ਗਏ, ਜਾਦਾ ਹੀ ਹੋ ਗਏ ਜੀ।
ਹਾਂਜੀ-ਹਾਂਜੀ।
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਹੋਰ ਤੁਹਾਡਾ ਕੰਮ ਕਾਰ ਠੀਕ ਚੱਲ ਰਿਹਾ?
ਹਾਂਜੀ-ਹਾਂਜੀ, ਵਧੀਆ ਚੱਲ ਰੇਆ।
ਚਲੋ ਜੀ ਪਰਮਾਤਮਾ ਦੀ ਕਿਰਪਾ ਹੀ ਚਾਈਦੀ ਏ।
ਹਾਂਜੀ-ਹਾਂਜੀ, ਕਿਰਪਾ ਹੀ ਚਾਈਦੀ ਏ ਜੀ।
ਬਿਲਕੁਲ ਜੀ ਬਿਲਕੁਲ। ਹੋਰ ਸਭ ਵਧੀਆ?
ਹਾਂਜੀ-ਹਾਂਜੀ, ਤੁਵਾਡੇ ਫਾਦਰ ਸਾਬ ਕੀ ਕੰਮ ਕਰਦੇ ਨੇ?
ਫਾਦਰ ਸਾਬ ਜੀ ਸਾਡੇ
ਅੱਛਾ ਜੀ, ਕੀ ਚੀਜ਼ ਬਨਾਂਦੇ ਐ?
ਓ ਜੈਵੇਂ ਜੇ ਸਾਡੇ ਲੋਟਾ ਹੋ ਗਿਆ, ਮੱਖਣ-ਹਾਂਡੀ ਹੋ ਗੀ। ਹਾਂਡੀਆਂ ਹੋਗੀਆਂ, ਸਟੀਲ ਦਾ ਬਨਾਂਦੇ ਨੇ।
ਅੱਛਾ ਸਟੀਲ ਦਾ, ਫੇਰ ਤੇ ਵਦਿਆ ਜੀ। ਲੋਕਲ ਈ ਕੰਮ ਕਰਦੇ ਜੀ ਕਿ, ਬਾਹਰ ਜਾਂਦੇ ਕਿਤੇ ਕੰਮ ਕਰਨ
ਹਾਂਜੀ ਜੀ, ਬੱਸ ਲੋਕਲ ਈ ਮੰਨ ਲੋ ਤੁਸੀ। ਇੱਕ ਡੇੜ ਕਿਲੋਮੀਟਰ ਮੰਨ ਲੋ, ਲੋਕਲ ਈ ਏ ਜੀ।
ਅੱਛਾ ਜੀ, ਲੋਕਲ ਈ ਏ, ਲ ਪੰਦਰਾਂ-ਵੀ ਮਿੰਟ ਲੱਗ ਜਾਂਦੇ ਹੋਰ ਵੀ ਜਾਨ
ਹਾਂ, ਹਾਂਜੀ-ਹਾਂਜੀ, ਪੰਦਰਾਂ, ਦੱਸ, ਪੰਦਰਾਂ
ਅੱਛਾ ਜੀ, ਪੈਦਲ ਪੈਦਲ ਜਾਂਦੇ, ਕਿ ਬਾਈਕ ਤੇ
ਨਹੀਂ ਜੀ ਨਹੀਂ ਜੀ, ਉਹ ਸਾਈਕਲ ਤੇ ਜਾਂਦੇ ਨੇ ਜੀ
ਅੱਛਾ, ਸਾਈਕਲ ਤੇ, ਸਾਈਕਲ ਚਲਾਣੀ ਵੀ ਬਹੁਤ ਵਧੀਆ ਹੈਗੀ ਐ ਜੀ
ਹਾਂਜੀ ਫੇਰ ਅਸੀ ਅਸੀਂ ਤੇ ਜੀ ਕਹਿੰਦੇ ਹਾਂ ਉਹਨਾਂ ਨੂੰ ਕਿ ਤੁਸੀਂ ਮਤਲਬ ਐਕਟਿਵਾ ਤੇ ਚੱਲੇ ਜਾਓ, ਉਹ ਕਹਿੰਦੇ ਨੇ ਜੀ ਮੇਰੀ ਰੋਜ਼ ਦੀ ਵਰਜਿਸ਼ ਹੋਈ ਦੀ ਏ ਮੈਨੂੰ ਬਹੁਤ ਅੱਛਾ ਲੱਗਦਾ ਹੈ, ਸਾਈਕਲ ਤੇ ਸਵੇਰੇ ਸਵੇਰੇ ਜਾਣਾ
ਹਾਂਜੀ ਇਹ ਤੇ ਹੈ ਜੀ, ਸਾਈਕਲ ਤੇ ਐਕਸਰਸਾਈਜ਼ ਵੀ ਹੋ ਜਾਂਦੀ ਜੀ ਲੱਤਾਂ ਦੀ
ਹਾਂਜੀ
ਹਾਂਜੀ ਬਹੁਤ ਵਧੀਆ ਤੁਹਾਡੇ ਫ ਫਾਦਰ ਸਾਹਿਬ ਦੀ, ਬਹੁਤ ਵਧੀਆ ਸੋਚ ਹੈਗੀ
ਵੈਸੇ ਸਾਡੇ ਕੋਲ ਐਕਟਿਵਾ ਬਾਈਕ ਹੈਗੀ ਹੈ ਪਰ ਉਹ ਚਲਾਉਂਦੇ ਨੇ ਜੀ, ਵੈਸੇ ਚਲਾਉਂਦੇ ਨੇ ਉਹ
ਹਾਂਜੀ
ਵੈਸੇ ਉਹਨਾਂ ਨੇ ਜੇ ਅਗਰ ਬਾਜ਼ਾਰ ਜਾਣਾ, ਜਾਂ ਕਿਧਰੇ ਜਾਣਾ ਹੈ ਬਜਾਰ, ਜਿਹੜਾ ਉਹਨਾਂ ਨੇ ਹਾਂਜੀ ਜਿਹੜਾ ਉਹਨਾਂ ਨੇ ਡੇਲੀ ਕੰਮ ਤੇ ਜਾਣਾ, ਉਹ ਉਹਨਾਂ ਨੇ ਸਾਈਕਲ ਤੇ ਹੀ ਜਾਣਾ
ਹਮ ਅੱਛਾ ਏ ਜੀ, ਮਤਲਬ ਜਿਹੜਾ ਕੰਮ ਉਹਨਾਂ ਨੇ ਕਰਨਾ ਉਹ ਸਾਈਕਲ ਤੇ ਹੀ ਕਰਨਾ ਜ਼ਿਆਦਾਤਰ
ਹਾਂਜੀ ਹਾਂਜੀ ਜਿਹੜਾ ਉਹਨਾਂ ਨੇ ਕੰਮ ਤੇ ਜਾਣਾ ਨਾ, ਉਹ ਸਾਈਕਲ ਤੇ ਜਾਣਾ
ਅੱਛਾ ਜੀ, ਮਤਲਬ ਐਕਟਿਵਾ ਘੱਟ ਹੀ ਚਲਾਉਂਦੇ ਆ ਵੀ ਇੰਨੀ ਨੀ
ਹਾਂਜੀ ਹਾਂਜੀ
ਜ਼ਿਆਦਾਤਰ ਉਹਨਾਂ ਨੂੰ ਸਾਈਕਲ ਪਸੰਦ ਹੈਗੀ
ਹਾਂਜੀ
ਠੀਕ ਹੈ, ਵਧੀਆ ਚੀਜ਼ ਹੈ ਜੀ, ਕੋਈ ਮਾੜੀ ਨੀ ਹੈਗੀ ਸਾਈਕਲ ਵੀ, ਆਪਣੇ ਆਪਣੀ ਸੋਚ ਅਨੁਸਾਰ, ਉਹ ਬਿਲਕੁਲ ਸਹੀ ਹੈਗਾ ਜੀ
ਹਾਂਜੀ ਹਾਂਜੀ
ਹੋਰ ਸੁਣਾਓ ਜੀ
ਬਹੁਤ ਵਧੀਆ ਜੀ, ਬਹੁਤ ਵਧੀਆ, ਅੱਛਾ ਲੱਗਿਆ ਮੈਨੂੰ, ਬ ਤੁਹਾਡਾ ਫੋਨ ਅੱਜ ਬਹੁਤ ਦਿਨਾਂ ਬਾਅਦ ਆਇਆ, ਮੈਂ ਦੇਖ ਕਿਆ ਤੁਹਾਡਾ ਫੋਨ ਆ ਰਿਹਾ, ਮੈਂ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਚਲੋ ਆਵਾਂਗਾ ਫਿਰ ਮੈਂ ਕਿਸੇ ਦਿਨ
ਠੀਕ ਐ ਜੀ, ਠੀਕ ਜਰੂਰ ਆਉਣਾ ਜੀ ਸ, ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂ